ਸਤਿ ਸ਼੍ਰੀ ਅਕਾਲ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਅਵਾਜ਼ ਨਹੀਂ ਆ ਰਹੀ।
ਸਤਿ ਸ੍ਰੀ ਅਕਾਲ ਜੀ। ਹੋਰ ਪਿਆਜ ਚੱਲ
ਹਾਂਜੀ ਬਸ ਵਧੀਆ।
ਹੋਰ ਕੀ ਕਰ ਰਹੇ ਸੀ।
ਬਸ ਹੁਣ ਛੁੱਟੀਆਂ ਖਤਮ ਹੋ ਗਈਆਂ ਨੇ। ਸਕੂਲ ਖੁੱਲ੍ਹ ਗਏ ਨੇ ਬੱਚਿਆਂ ਦੇ ਡਰੈਸਾਂ ਵਾਂ ਤਿਆਰ ਕਰ ਰਹੀ ਹਾਂ ਸਕੂਲ ਦੇ ਯੂਨੀਫੋਮ ਸਾਰੀਆਂ ਡਰੈਸਾਂ ਨੇ ਤਿੰਨ ਚਾਰ ਹੈਗੀਆਂ ਨੇ। ਉਹ ਤਿਆਰ ਕਰ ਰਹੀ ਹਾ
ਅੱਜ ਕੱਲ੍ਹ ਤਾਂ ਇੰਨੀਆਂ ਡਰੈਸਾਂ ਡਰੂਸਾਂ ਵੀ ਅਲੱਗ ਅਲੱਗ ਨੇ ਸਾਡਾ ਵਕਤ ਖਰਾ ਸੀ ਉਹ ਤੇਰਾ ਇੱਕੋ ਕੱਪੜਾ ਪਾਇਆ ਹੁੰਦਾ ਸੀ ਉਹ ਕਿਹਨੇ ਕਿਹਨਦੇ ਦਿਹਾੜੇ ਪਾ ਹੀ ਰੱਖਣਾ ਕੋਈ ਯੂਨੀਫੋਮ ਨਹੀਂ ਸੀ ਕੋਈ ਕੁਛ ਨਹੀਂ ਸੀ। ਸਾਡੇ ਟਾਈਮ ਤੇ ਯੂਨੀਫੋਮ ਹੀ ਕੋਈ ਨੀ ਸੀ। ਹੈਗੀ।
ਅੱਛਾ।
ਕੋਈ ਫੀਸਾਂ ਹੈਗੀਆਂ ਸੀ ਚੰਦਾ ਹੁੰਦਾ ਸੀ ਦਾ ਵੀ ਪੈਸੇ ਹੋ ਗਿਆ। ਤੇ ਨਾ ਕੋਈ ਪੜ੍ਹਾਈ ਖਰਚਾ ਸੀ ਨਾ ਕੋਈ ਕਿਤਾਬਾਂ ਦਾ ਖਰਚਾ ਸੀ ਕਿਤਾਬਾਂ ਵੀ ਇਕ ਹੱਥ ਕਿਤਾਬ ਹੁੰਦੀ ਸੀ ਸਾਡੇ ਟਾਈਮ ਤਾਂ ਤੇ ਉਹ ਪਹਿਲੇ ਕਲਾਸ ਦੇ ਵਿੱਚ ਇੱਕ ਅਖਬਾਰ ਦਾ ਕੰਜੂਸਰ ਆਉਂਦਾ ਨਾ ਇਸਰ ਅਮਦ ਸਲੀ ਖਿਆ ਹੁੰਦਾ ਸੀ ਕਹਿ ਕਹਿ ਗਿਆ ਤੇ ਉਹ ਦੂਰਾ ਆਇਆ ਉਹਨੂੰ ਫੋਲਡ ਕਰਕੇ ਤੇ ਉਹ ਮਤਲਬ ਸਾਰਾ ਸੀ ਲੈਂਦੇ ਸੀ ਸੂਈ ਧਾਗੇ ਨਾਲ
ਅੱਛਾ ਨਾਲੇ ਪਹਿਲੇ ਤਖਤੀ ਹੁੰਦੀ ਸੀ ਨਾ ਪਹਿਲੇ ਕੋਪੀਆਂ ਨਹੀਂ ਸੀ ਹੁੰਦੀ ਤਖਤੀਆਂ ਹੁੰਦੀਆਂ ਸੀ ਨਾ ਪਹਿਲੇ
ਹਾਂ। ਹੁਣ ਤੇ ਕਿੰਨੀਆਂ ਕਿਤਾਬਾਂ ਕਾਪ ਧਤੀਆਂ ਭਰੀ ਜਾਂਦੇ ਨੇ, ਭਰੀ ਜਾਂਦੇ ਨੇ, ਅਸੀ ਤੇ ਤਖਤੀਆਂ ਧੋਈ ਜਾਂਦੇ ਸੀ, ਗਾਚੀ ਲਾ ਕੇ ਪੋਚੀ ਜਾਂਦੇ ਸੀ। ਫਿਰ ਉੱਤੇ ਪੈਨਸਲ ਨਾਂਲ ਲਕੀਰਾਂ ਮਾਰਨੀਆਂ ਤੇ ਫਿਰ ਉਦੇ ਤੇ ਲਿਖਣਾ। ਅਤੇ ਉਹ ਤਾਂ ਕਿਥੇ ਤੇ ਸਾਰੀ ਪੜ੍ਹਾਈ ਹੋ ਜਾਂਦੀ ਸੀ, ਹੁਣ ਤੇ ਕਿਤਾਬਾਂ ਭਰੀ ਜਾਂਦੇਆਂ ਨੇ ਕਾਪੀਆਂ ਭਰੀ ਜਾਂਦੇਆਂ ਇੱਕ ਤਾਂ ਕਾਪੀਆਂ ਇੰਨੀਆਂ ਇੰਨੀਆਂ ਮਹਿੰਗੀਆਂ।
ਤੇ ਫਿਰ ਤੁਹਾਡੇ ਪੇਪਰ ਨਹੀਂ ਸੀ ਹੁਂਦੇ।
ਪੇ ਨਾ ਪੇਪਰ ਹੁੰਦੇ ਸੀ, ਸਲੇਟ ਹੁੰਦੀ ਸੀ। ਉਹ ਸਲੇਟ ਦੇ ਉੱਤੇ ਈ, ਉਹਨਾਂ ਨੇ ਸਵਾਲ ਮਤਲਬ ਭੇਜਣੇ ਤੇ ਫੇਰ ਉਹ ਟੀਚਰ ਜਿਹੜੇ ਸੀ, ਲੰਘੀ ਜਾਂਦੀ ਸੀ ਕਿ ਇੱਕ ਬੱਚੇ ਦਾ ਵੇਖ ਕੇ ਰੋਲ ਨੰਬਰ ਇਨਾ ਜੇ ਠੀਕ ਸਵਾਲ ਰੋਲ ਨੰਬਰ ਇੰਨਾ ਸਵਾਲ ਗਲਤ ਔ ਇੱਕ ਬੰਦਾ ਲਿਖ ਹੀ ਜਾਂਦਾ ਸੀ। ਟੀਚਰ ਇੱਕ ਬੋਲੀ ਜਾਂਦੀ ਸੀ ਜੇ ਮਤਲਬ ਤੇ ਇੱਕ ਸਵਾਲ ਠੀਕ ਹੈ ਤੇ, ਦਸ ਨੰਬਰ ਲਾ ਦੇ ਨੇ, ਇੱਕ ਸਵਾਲ ਗੱਲ ਤੇ ਤੇ ਔ ਇਹ ਹੀਸਾਬ ਸੀ, ਸਾਡੇ ਟਾਈਮ ਤਾਂ
ਅੱਛਾ ਔਰ ਤੇ ਵਧੀਆ ਹੈ, ਉਸ ਟਾਈਮ ਦੇ ਖਰਚੇ ਵੀ ਨਹੀਂ ਸੀ ਕੀ ਤੇ ਜ਼ਿਆਦਾ ਸਿਰ ਦਰਦ ਦੀਆਂ ਵੀ ਨੀ ਸੀ, ਹੁਣ ਤੇ ਇਹਨੀਆਂ ਸਿਰ ਦਰਦੀਆਂ ਬਚੇ ਪੜ੍ਹਾਈਆਂ ਤੇ ਇਹਨਾ
ਤੇ ਹੁਣ ਹਾਂ ਸੋਮਵਾਰ ਦੀ ਯੂਨੀਫ ਹੁਣ ਹੋਰ ਏ, ਮੰਗਲਵਾਰ ਦੀ ਹੋਰ ਏ
ਤਾਂ ਵੀ ਉਸ ਟਾਈਮ ਦੇ ਲੋਕਾਂ ਨੂੰ ਨੌਲੇਜ ਬਹੁਤ ਹੈਗੀ ਹੈ, ਉਸ ਟਾਈਮ ਦੀ ਪੜ੍ਹਾਈ ਤੇ ਇੰਨਾ ਜ਼ੋਰ ਵੀ ਨਹੀਂ ਸੀ ਇਹ ਇੰਨਾ ਸੌਖੀ ਪੜ੍ਹਾਈ ਸੀ ਤਾਂ ਵੀ ਉਸ ਬਾ ਉਸ ਟਾਈਮ ਦੇ ਲੋਕਾਂ ਨੂੰ ਇੰਨੀ ਨੌਲੇਜ ਹੈ, ਜੜੇ ਦਸ ਬਾਰਾਂ ਪੜ੍ਹੇ ਹੋਏ ਨੇ
ਉਸ ਟਾਈਮ ਲੋਕ ਕੀ ਖਾਲੀ ਪੜ੍ਹਾਈ, ਪੜ੍ਹਾਈ ਕਰਦੇ ਸੀ ਨਾ, ਏ ਮੋਬਾਈਲ ਖੇਲਦੇ ਨਹੀਂ ਸੀ।
ਨਹੀਂ ਜਿਹੜ ਪੜ੍ਹਾਈ ਵੀ ਸੀ ਨਾ ਉਸ ਟਾਈਮ ਵਧੀਆ ਸੀ ਕਿ ਤੁਹਾਡੀ ਤੁ ਤੁਸੀਂ ਲੋਕ ਬੜੇ ਹੋ ਉਸ ਜ਼ਮਾਨੇ 'ਚ ਸਾਨੂੰ ਤੇ ਇਨਾ ਪਤਾ ਨਹੀਂ ਤੇ ਤੁਹਾਡੀ ਨੌਲੇਜ ਤੁਹਾਨੂੰ ਕਾਫੀ ਹੋਣੀ ਹੈ।
ਨਈ ਹੋਰ ਬੱਸ ਠੀਕ ਹੈ, ਆ ਸਾਨੂੰ ਤਾਂ ਲੱਗਦਾ ਸਾਡੀ ਨੌਲੇਜ ਕਾਫੀ ਹੈ ਪਰ ਅੱਜ ਕੱਲ੍ਹ ਤਾਂ ਬੜੀ ਪੜ੍ਹਾਈਆਂ ਹੋ ਗਈਆਂ, ਅੱਜ ਕੱਲ੍ਹ ਤਾਂ ਆਮ ਬੰਦਾ ਕੋਈ ਪੜ੍ਹਾ ਹੀ ਨਹੀਂ ਸਕਦਾ ਜਿਹੜੇ ਪੜ੍ਹਾਈਆਂ ਅੱਜ ਕੱਲ੍ਹ ਚੱਲ ਪਈਆਂ। ਯੂਨੀਫੋਰਮ ਆ ਵੀ ਅਲੱਗ ਅਲਗ ਆਜ ਸਬਜੀ ਬੱਚੇ ਨੂੰ ਅਲੱਗ ਅਲੱਗ ਦੇਣੀ ਏ। ਕਾਲ ਏ ਲੈ ਸਬਜ਼ੀ ਲੈ ਕੇ ਆੱਜ ਬੱਚਾ ਏ ਸਬਜ਼ੀ ਸਬਜ਼ੀ ਲੈਜੇਗਾ ਉਹਨਾਂ ਤੇ ਵਿਹਲਾ ਹੀ ਅੱਜ ਕੱਲ ਲੋਕੀ ਜਿਸ ਤਰ੍ਹਾਂ ਹੁੰਦਾ ਨਾ ਕੋਈ
ਹਾਂਜੀ, ਸਾਡੇ ਵੀ ਬੱਚਿਆਂ ਦਾ ਸਕੂਲਾਂ ਹੀ ਸਿਸਟਮ ਹੈਗਾ ਏ ਉਹ ਬਣਿਆ ਦਾ ਪੂਰਾ ਮੈਨਿਊ ਬਣਿਆ ਦਾ ਕੀ ਤੁਸੀਂ ਅੱਜ ਇਹ ਬਚਣ ਦੇਣਾ ਏ ਕਾਲ ਏ ਦੇਣਾ ਏ ਨੇ ਪਰਸੋਂ ਏ ਦੇਣਾ ਇਹ ਸਾਰਾ ਬਨਿਆਦਾ ਸਿਸਟਮ ਹੋਰ ਸਕੂਲ ਦੀ ਡਰੈੱਸਸ ਵੀ ਆ ਹਾਸ ਪਿਰਣੇ ਤਿਆਰ ਡਰੈਸ ਪਾ ਕੇ ਜਾਣੀ ਹੈ ਕੱਲ੍ਹ ਐਡਰੈਸ ਪਾਣੀ ਹੈ ਪਰ ਸਵੈ ਪਾਣੀ ਹੈ ਸਭ ਸਿਸਟਮ ਹੈ ਯੈਲੋ ਹਾਊਸ ਹੈ ਗਰੀਨ ਹਾਊਸ ਹੈ ਬੜਾ ਬੜਾ ਪੰਗੇ ਪਾਏ ਰਹੇ ਸਕੂਲ ਵਾਲਿਆਂ ਨੇ ਫੀਸਾਂ ਵੱਖਰੀਆਂ ਪੜ੍ਹਾਈਆਂ ਸਿਰਦਰਦੀਆਂ ਵੱਖਰੀਆਂ ਅਜਿਹੇ ਪੀਰੀਅਡ ਅਜਿਹੇ ਲੈ ਕੇ ਜਾਣਾ ਹਜਾ ਐਕਟੀਵਿਟੀ ਹੈਗੀ ਏ ਤੇ ਐ ਡਡੇ ਸਮਾਨ ਲੈ ਕੇ ਆਉਂ ਘਰੋਂ ਦੀ ਮਹੀ ਹਫ਼ਤੇ ' ਦੋ ਐਕਟੀਵਿਟੀਆਂ ਹੁੰਦੀਆਂ ਸਮਾਨਦਾ ਖ ਕੇ ਜਾਣਾ ਪੈਂਦਾ ਉਹ ਖਰਚਾ ਵੱਖਰਾ ਫਜ਼ੂਲ ਦੇ ਖਰਚੇ ਬਹੁਤ ਨੇ ਇਨਾ ਪੜ੍ਹਾਈਆਂ ਦਾ ਵੀ ਨਹੀਂ ਜਿੰਨਾ ਖਰਚੇ ਫਜ਼ੂਲ ਦੇ ਪਾਏ ਦੇ ਨਾਲਨਾਂ ਨੇ
ਇਹ ਤੇ ਉਹਨੂੰ ਵੱਡੀਆਂ ਸਕੂਲਾਂ ਤੇ ਵੀ ਸਕੂਲ ਦੇ ਹਿਸਾਬ ਨਾਲ ਡਿਪੈਂਡ ਕਰਦਾ ਵੀ ਕੰਮ ਕਿਹੋ ਜਿਹਾ ਮਿਲਦਾ ਕੀ ਹੈ ਜਿਹੜੇ ਛੋਟੇ ਮੋਟੇ ਸਕੂਲਾਂ ਚ ਪੜ੍ਹਦੇ ਹੋਏ ਨੇ ਬੱਚੇ ਉਹ ਤੇ ਉਵੇਂ ਹੀ ਸਾਡੇ ਹਿਸਾਬ ਨਾਲ ਉਸਾਈ ਚਲਦੇ ਵੀ ਜੋ ਸਾਡੇ ਟਾਈਮ ਤੇ ਸੀ
ਹਾਂਜੀ
ਵੱਡੇ ਵੱਡੇ ਸਕੂਲਾਂ ਦੇ ਉਹਨਾਂ ਦੇ ਕੰਮ ਕੁਮ ਤੇ ਉਹਨਾਂ ਦਾ ਹੈਗਾ ਹੈ
ਹਾਂ ਉਹਨਾਂ ਦੇ ਚੋਚਲੇ ਹੋ ਗਏ ਨੇ ਬਹੁਤ ਜ਼ਿਆਦਾ ਹੀ ਵਿਖਾਵੇ ਜ਼ਿਆਦਾ ਹੋ ਗਏ ਨੇ ਉਹਨਾਂ ਦੇ ਵੀ
ਫੀਸਾਂ ਵੀ ਕਿੰਨੀਆਂ ਹੁਣ ਪੰਜਾਹ ਪੰਜੰਾਹ ਹਜ਼ਾਰ ਰੁਪਏ ਤੇ ਐਡਮਿਸ਼ਨ ਲੱਗ ਜਾਂਦਾ ਉਹਨਾਂ ਦਾ
ਹਾਂਜੀ ਹਾਂਜੀ ਅਸੀਂ ਦਿੱਤਾ ਬ ਸਾਡੇ ਬੱਚਿਆਂ ਦਾ ਲੱ ਇਹਨਾ ਇਹਨਾਂ ਤੇ ਐਡਮਿਸ਼ਨ ਲ ਜ ਹੈ
ਹਾਂ
ਫੀਸਾਂ ਵੀ ਸਾਡੇ ਵਿੱਚ ਜਾਂਦੀਆਂ ਨੇ ਕੀ ਇੱਕੀ ਹਜ਼ਾਰ ਰੁਪਏ਼ੀਸ ਆਉਦੀ ਪਈ ਹੈ ਬਹੁ ਖਰਚੇ ਸਾਡੇ ਬੇ ਚਿਆਲ
ਹਾਂ ਇਹ ਪ ਸ ਜ ਨ ਉਹ ਵੀ ਪੜ੍ਹਾ ਸਕਦੇ ਨੇ ਬਾਕੀ ਤੇ ਸਰਕਾਰੀ ਸਕੂਲ ਚ ਬੱਚੇ ਉਹ ਛੋਟੇ ਮੋਟੇ ਪ੍ਰਾਈਵੇਟ ਸਕੂਲ ਨੇ ਤੇ ਹੁਨਾਂ ਅਸੀ ਬੱਚੇ ਪੜ੍ਹਦੇ ਨੇ
ਰੀ ਇਸ਼ਤਹਰ ਕਿਸੇ ਨੂੰ ਆਉਂਦੇ ਹੈ ਕਿ ਸਾਡਾ ਬੱਚਾ ਵੱਡੇ ਸਕੂਲ ਪੜ੍ਹੇ ਤੇ ਜੇ ਥੋੜ੍ਹੀ ਬਹੁਤੀ ਅਸਤ ਰੱਖਦਾ ਬੰਦਾ ਥੋੜਾ ਬਹੁਤ ਇੰਨਾ ਸਣਾ ਕਮਾਲ ਲੈਂਦਾ ਏ ਉਹ ਕਹਿੰਦਾ ਸੀ ਵਡੇ ਸਕੂਲ ਪਾਾਲ ਲਈਏ ਚਲ ਸਾਡਾ ਬੱਚਾ ਅੱਛਾ ਕੁਛ ਬਣ ਜਾਏਗਾ ਜੀ ਚੱਲ ਕੋਈ ਪੜ੍ਹ ਜਾਏਗਾ ਵੱਡੇ ਸਕੂਲ ਪੜ੍ਹ ਜਾਏਗਾ ਕੁਝ ਵੱਡਾ ਕੁਝ ਬਣ ਜਾਏਗਾ ਇਹ ਆ ਸੁ ਹਣਦੀ ਹਰ ਕਿਸੇ ਨੂੰ ਫਿਰੰ ਇੰਲਿਸ਼ ਮੀਅਮ ਸਕੂਲ ਪਾਵਾਂਗੇ ਇਗਲਿਸ਼ੋਲਲੇ ਅ ਸਹਨ ਚਾਰ ਬੰਦੇ ਬਹਿਣ ਜੋੋਗਾ ਹੋ ਜਾਏਗਾ ਹਰ ਕਿਸੇ ਨੂੰ ਮਸ ਹੁੰਦੀ ਹੈ ਜੀ
ਹਾਂ ਠੀਕ ਹੈ
ਅਸੀਂ ਵੀ ਪੜ੍ਹੇ ਹਾਂ ਪਰ ਸਾਡੇ ਟਾਈਮ ਤੇ ਐ ਨਹੀਂ ਸੀ ਇੰਗਲਿਸ਼ ਮੀਡੀਅਮ ਸਕੂਲ ਸਾਨੂੰ ਵੀ ਨੌਲੇਜ ਬਥੇਰੀ ਹੈ ਹਿੰਦੀ ਮੀਡੀਅਮ ਸਕੂਲ ਪੜ੍ਹੇ ਹਾਂ ਪਰ ਫਿਰ ਵੀ ਪੜ੍ਹਾ ਲਈ ਤਾਂ ਹੈ ਖੁਦੜ੍ਹਾ ਇੰਗਸ਼ਅ ਬੱਚ ਬਣਾਉਦੇ ਹਾਂ ਟਿਊਸ਼ਨ ਪੜ੍ਹਾਈਆਂ ਨੇ ਪੜ੍ਹ ਲ ਲਈ ਤਾਂ ਹੁਣ ਦੀ ਪੜ੍ਹਾਈਆਂ ਪੰਜ ਵੱਖਰੀਆਂ ਕਰ ਛੜੀਆਂ ਨੇ ਹੁਣ ਦੀ ਪੜ੍ਹਾਈਆਂ ਸਾਡੀ ਸਮੱਸ ਉੱ ਬਾਰੋ
ਹਮ
ਹੁਣ ਤੇ ਆਪਣੇ ਬੱਚੇ ਪੜਾਉਣ ਲਈ ਇੰ ਔਾ ਲੱਗਣ ਲੱਗ ਗਿਆਿਆ ਹੈ ਗਿਆ ਕਿੱਥੋਂ ਆ ਗਿਆ ਸਵਾਲ ਹੈ ਕਿੱਥੋਂ ਆ ਗਏ ਨੇ ਇਨੇ ਨੀ ਔਖੇ ਕਰਦੇ ਨੇ ਸਾਰਾ ਸਿਲੇਬਸ ਇੰਨਾ ਔਖਾ ਕਰ ਦਿੱਤਾ ਹੈਏ ਕੀ ਸਮਾਂ ਤੋਂ ਬਾਹਰ ਹੁੰਦਾ ਜਾ ਰਿਹਾ ਹਾਲ ਛੋਟੀ ਛਟੀ ਕਲਾਸਾਂ ਨੇ ਛਵੀਂ ਸੱਵੀ ਦੀਆਂ ਕਲਾਸਾਂ ਸਾਂ ਸਾਰੀਆਂ ਤੇ ਇੰਨਾ ਟਫ ਮੈਥ ਹੈ ਇੰਨਾ ਟੱਫ ਸਿਲੇਬਸ ਕਰਤਾ ਹੈ ਅਸੀਂ ਲੋਕ ਪੜ੍ਹ ਕੇ ਆਏ ਹਾਂ ਪੜ੍ਹ ਕੇ ਕਾਫ਼ੀ ਕੁਛ ਸਿਖਿਆ ਪੜ੍ਹਿਆ ਹੁਣ ਤੇ ਜੀ ਬਹੁਅਤਫੋ ਗਸਮਸ
ਹ ਅਸੀਂ ਆਪਣੇ ਟਾਈਮ ਭਾਵੇਂ ਜ ਇਹਦੀ ਪੜ੍ਹਾਈ ਵੀ ਕੀਤੀ ਹੈ ਮਤਲਬ ਠੀਕ ਹੀ ਠੀਕ ਹੀ ਕੀਤੀ ਬਣਾਾਈ ਅਸੀਂ ਵੀ
ਉਹ ਉਸ ਟਾਈਮ ਦੇ ਹਿਸਾਬ ਨਾਲ ਤੁਹਾਡੀ ਬਹੁਤ ਵਧੀਆ ਪੜ੍ਹਾਈ ਸੀ ਸਾਡੀ ਪੜ੍ਹਾਈ ਸਾਡੇ ਟਾਈਮ ਦੇ ਹਿਸਾਬ ਨਾਲ ਬੜੀ ਵਧੀਆ ਸੀ
ਸਾਡੇ ਤੇ ਅਸੀਂ ਤੇ ਨੌਵੀਂ ਦਸਵੀਂ ਚ ਪੜ੍ਹ ਲਿਆ ਸੀ ਬੈਂਕਾਂ ਦੇ ਕੰਮ ਤੇ ਚੈੱਕਅਪ ਕਿਹੜਾ ਹੋ ਚੈਕਅ
ਹਾਂਜੀ ਹਾਂਜੀ ਉਹੀ ਤੁਸੀਂ ਸਾਇੰਸ ਵੀ ਪੜ੍ਹੀ ਤੁਸੀਂ
ਹਾਂ ਅਸੀਂ ਹ ਸਾਇੰਸ ਵੀ ਪੜ੍ਹੇ ਸਰੀਰ ਦੇ ਬਾਰੇ ਵੀ ਸਾਰਾ ਇੱਕ ਕਿਤਾਬ ਹੈਗੀ ਸੀ ਉਹਦਾ ਨਾਂ ਸੀ ਹਾਈਜੀਨ ਫਿਜ਼ਓਲੋਜੀ ਉਹਦੇ ਸ਼ਰੀਰ ਸਾਰੇ ਹੈਗਾ ਸੀ ਸਾਰੀਆਂ ਹੱਡੀਆਂ ਤੇ ਫੇਿਰ ਉਹਨਾਂ ਦੇ ਪ੍ਰੈਕਟੀਕਲ ਹੁੰਦਾ ਸੀ ਹਾਂ ਉਹ ਲਿਆਂਦੇ ਸਾਨੂੰ ਬਈ ਗੁਰਦਾ ਵੇ ਉਹ ਵੀ ਕੱਟਿਆ ਆਇਆ, ਗੁਰਦਾ ਕੱਟ ਕੇ ਵੀ ਦਿਖਾਉਣਾ, ਫਿਰ ਅਸੀ ਉਹਦਾ ਅੱਖ ਦਾ ਡੇਲਾ ਲੈ ਆਉਂਦੇ ਹੁੰਦੇ ਸਨ।
ਅੱਛਾ।
ਫਿਰ ਉਹ ਲਿਆਉਣਾ, ਉਹ ਉਹਨਾਂ ਨੇ ਸਾਨੂੰ ਕੱਟ ਕੁੱਟ ਕੇ ਦਿਖਾਉਣਾ ਤੇ ਸਰੀਰ ਦੇ ਦਿਲ ਦਾ ਦਿਲ ਦਾ ਮੋਡਲ ਹੈਗਾ ਸੀ, ਉਹ ਸਿਖਾਣਾ ਸਖਾਲਦਾ ਸੀ ਤੇ ਮਤਲਬ ਕਾਫੀ ਕੁਛ ਸਾਡੇ ਟਾਈਮ ਵੀ ਕਾਫੀ ਪੜ੍ਹਾਈ ਹੈਗੀ ਸੀ।
ਤੇ ਫੇਰ ਤੇ ਤੁਹਾਡੀ ਉਸ ਹਿਸਾਬ ਨਾਲ ਅੱਜ ਦੇ ਜ਼ਮਾਨੇ ਹਿਸਾਬ ਨਾਲ ਤੁਹਾਡੀ ਪੜ੍ਹਾਈ ਜ਼ਿਆਦਾ ਵਧੀਆ ਸੀ, ਕਿਉਂਕਿ ਹੁਣ ਜੋ ਹੈ ਜਿੰਨੇ ਕੌਮਰਸ ਲਈ ਏ ਉਹੀ ਸਿੱਖਦਾ ਏ। ਡੈਬਿਟ, ਕ੍ਰੈਡੀਿਟ ਬੈਂਕ ਦੇ ਬਾਰੇ, ਜਿਹੜਾ ਸਾਇੰਸ ਲਏਗਾ ਪਲੱਸ ਵਨ, ਪਲੱਸ ਟੂ ਵਿੱਚ ਉਹਨੂੰ ਪਤਾ ਲੱਗੇਗਾ ਫਜਿਕਸ ਕੈਮਿਸਟਰੀ ਦੇ ਬਾਰੇ ਜਿੱਥੇ ਉਹ ਨੋਨ ਮੈਡੀਕਲ ਜਾ ਰਿਹਾ ਵੇ, ਉਹਨੂੰ ਪਤਾ ਲੱਗੇਗਾ। ਮੈਡੀਕਲ ਲਾਈਨ ਚ ਜਾਏਗਾ, ਤਾਂ ਉਹਨੂੰ ਪਤਾ ਲੱਗਿਆ ਕਿ ਸਕਿਲ ਕੀ ਹੁੰਦਾ ਹੈ, ਕੀ ਹੈ ਮਤਲਬ ਕੇ ਹਾਰਟ ਦਿਲ ਦਾ ਬਾਰੇ ਕੀ ਪਤਾ ਏ, ਕੱਟ ਕੇ ਕਰ ਰਹੇ ਜੋ ਦਿਖਾ ਰਹੇ।
ਕ੍ਰੈਡਿਟ ਅਸੀਂ ਅਸੀਂ ਨੌਵੀਂ ਦਸਵੀ ਚ ਪੜ ਲਿਆ ਸੀ।
ਬਸ ਉਹ ਹੀ ਨਾ ਤੁਹਾਡੀ ਤੁਹਾਡੀ ਪੜ੍ਹਾਈ ਬਹੁਤ ਵਧੀਆ ਨਾ ਉਸ ਟਾਈਮ ਦੀ, ਤੁਹਾਡਾ ਫਿਰ ਨੌਲੇਜ ਜ਼ਿਆਦਾ ਹੋਏ।
ਬਾਕੀ ਇੱਕ ਪੰਜਾਬੀ ਤੇ ਸੰਸਕ੍ਰਿਤ ਹੁੰਦੀ ਸੀ ਜਿਹਦੇ ਚੋਂ ਇੱਕ ਸਬਜੈਕਟ ਚੁਣਨਾ ਹੁੰਦਾ ਸੀ।
ਹਾਂਜੀ, ਉਪਸ਼ਨ ਸਬਜੈਕਟ ਹੋ ਗਿਆ ਨਾ।
ਤੇ ਉਹ ਅਸੀਂ ਪੰਜਾਬੀ ਲਿਆ ਸੀ, ਅਸੀ ਕਿਹਾ ਸੰਸਕ੍ਰਿਤ ਪੜ ਕੇ ਕੀ ਕਰਨੀ, ਅਸੀਂ ਉੱਥੇ ਕੋਈ ਪੰਡਿਤ ਥੋੜੇ ਬਣਨਾ।
ਹਾਂਜੀ, ਚਲੋ ਫੇਰ ਵੀ ਤੁਹਾਡੇ ਟਾਈਮ ਤੇ ਪੰਜਾਬੀ ਵੀ ਤਾਂ ਹੈਗੀ ਸੀ ਉਪਸ਼ਨਲ, ਤੇ ਹੁਣ ਤੇ ਉਹ ਵੀ ਨਹੀਂ ਹੈਗੀ।
ਨਾਲ ਨਾਲੇ ਅਸੀਂ ਖਾਲਸਾ ਸਕੂਲ ਚ ਪੜ੍ਹੇ ਸੀ ਨਾ। ਸ਼ੁਰੂ ਤੋਂ ਪੰਜਾਬੀ ਪੜ੍ਹਿਆ ਸੀ, ਮਤਲਬ ਇਹ ਸੋਸ਼ਲ ਸਟੱਡੀ, ਸਾਇੰਸ, ਮੈਥ, ਸਾਰਾ ਪੰਜਾਬੀ ਦਾ ਸੀ। ਫਿਰ ਉਸ ਤੋਂ ਬਾਅਦ ਛੇਵੀਂ ਕਲਾਸ ਚ ਗਏ ਆ ਉਸ ਫਿਰ ਸਾਨੂੰ ਇਹ ਕਿਤਾਬ ਪੰਜਾਬੀ ਦੀ ਦਸਵੀਂ ਤੱਕ ਲੱਗਦੀ ਰਹੀ ਏ। ਤੇ ਉਹੀਉ ਕਿਤਾਬਾਂ ਜਿਹੜੀਆਂ ਅਸੀਂ ਪਹਿਲਾਂ ਪੜ੍ਹ ਚੁੱਕੇ ਸਾਂ।
ਹਾਂ ਸਾਡਾ ਵੀ ਜੋ ਟਾਈਮ ਸੀ ਸਾਡੀ ਕਿਤਾਬਾਂ ਅਗਲੇ ਕਲਾਸ ਚ ਯੂਜ ਹੋ ਜਾਂਦੀਆਂ ਸੀ। ਆ ਸਾਡੇ ਭਰਾ ਦੀ ਅਸੀਂ ਕਿਸੇ ਹੋਰ ਨੂੰ ਦੇਣੀ ਆ ਉਹਦੇ ਕੋਲ ਵਾਪਸ ਮੈਨੂੰ ਮਿਲ ਜਾਣੀ ਆ। ਪਹਿਲਾਂ ਇਹ ਸਿਸਟਮ ਹੁੰਦਾ ਉਹੀ ਬੁੱਕਸ ਪੁਰਾਣੀਆਂ ਸੀਂ ਸੇਲ ਕਰਦੇ ਸੀ ਦੁਕਾਨ 'ਤੇ। ਅਗਲੀ ਕਲਾਸ ਦੀ ਨਵੀਆ ਦੁਕਾਨ ਤੋਂ ਇੱਕ ਉਹ ਸਿਸਟਮ ਵਧੀਆ ਸੀ ਕਿ ਉਹੀ ਇਕ ਦੂਜੇ ਕਿਤਾਬਾਂ ਯੂਜ ਹੋ ਜਾਂਦੀਆਂ।
ਹਾਂ ਉਹੀਓ ਲੈ ਜਾਣਿਆ ਅੱਧੇ ਮੂਲ ਤੋਂ ਲੈ ਲੈਣੀਆ ਉਹਨੂੰ ਦੇ ਦੇਣੀਆਂ ਜੇ ਅਧੇ ਮੁੱਲ ਤੇ ਕਿਤਾਬਾਂ ਵੇਚ ਦੇਣੀਆਂ। ਤੇ ਉਹ ਕਿਤਾਬਾਂ ਹੂਣ ਤੇ ਹਰ ਸਾਲ ਕਿਤਾਬਾਂ ਨਵੀਆਂ ਲਓ ਉਹ ਦੁਬਾਰਾ ਕਿਸੇ ਕੰਮ ਨੀ ਆਣੀਆ। ਹੁਣ ਤੇ ਨਾ ਬੜੇ ਔਂ ਖਰਚਾ ਖਰਚਾ ਬਸ
ਹਾਂਜੀ ਪਹਿਲੇ ਉਸ ਉਸ ਟਾਈਮ 'ਤੇ ਦੋ ਢਾਈ ਸੌ ਦੀਆਂ ਸਾਰੀਆਂ ਕਿਤਾਬਾਂ ਆ ਜਾਂਦੀਆਂ ਸੀ। ਪੁਰਾਣਾ ਸਿਲੇਬਸ ਦੋ ਢਾਈ ਸੌ ਚ ਮਿਲ ਜਾਂਦਾ ਸੀ ਬੜੇ ਆਰਾਮ ਨਾਲ। ਉਹੀ ਰਿਪੀਟ ਹੁੰਦਾ ਰਹਿੰਦਾ ਸੀ ਹਰ ਸਾਲ ਰਪੀਟ ਹੁੰਦਾ ਰਹਿੰਦਾ ਸੀ। ਤੇ ਹੁਣ ਤੇ ਪੰਜ ਪੰਜ ਸੌ ਦੀ ਇੱਕ ਕਿਤਾਬ ਹੈ ਬੱਚੇ ਦੀ। ਤੇ ਚਾਰ ਚਾਰ ਪੰਜ ਪੰਜ ਹਜ਼ਾਰ ਦਾ ਤਾਂ ਛੋਟੇ ਬੱਚੇ ਦਾ ਸਲੇਬਸ ਆਉਂਦਾ ਹੈ।
ਜਦੋਂ ਤੁਹਾਡੇ ਟਾਈਮ ਹੁੰਦਿਆਂ ਸੀ ਦੋ ਟਾਈਸੋ ਦੀ ਕਿਤਾਬਾਂ, ਸਾਡੇ ਟਾਈਮ ਦੇ ਚੁਵਾਨੀ ਅਠਾਨੀ ਦੀ ਹੋ ਜਾਂਦੀ ਸੀ ਕਿਤਾਬ, ਉਹ ਅੱਧੇ ਮੁੱਲ ਤੇ ਮਿਲ ਗਈ ਆ ਅਠ ਆਨੇ ਦੀ ਮਿਲ ਗਈ ਆ, ਬਾਰਾਂ ਆਨੇ ਦੀ ਮਿਲ ਗਈ ਆ, ਸਾਡਾ ਟਾਈਮ ਤੇ ਇਹੀ ਹੋ ਸੀ ਹਾਂ।
ਹਾਂ ਤੇ ਉਈ ਨਾ ਤੁਹਾਡਾ ਟਾਈਮ ਤੇ ਬਹੁਤ ਵਧੀਆ ਸੀ। ਉਸ ਇਸਾਬ ਨਾਲ ਸਾਡਾ ਵੀ ਵਧੀਆ ਰਿਹਾ।
ਹਾਂ ਇਹਨਾਂ ਦੇ ਅੱਗੇ ਬੱਚੇ ਵੀ ਬੰਦੇ ਦੇ ਕਿੰਨੇ ਕਿੰਨੇ ਆਠ ਆਠ ਦਾ ਦਾ ਬੱਚੇ ਹੁੰਦੇ ਸੀ ਉਹਨਾਂ ਨੂੰ ਪੜ੍ਹਾਉਣਾ। ਤੇ
ਚਲੋ ਜੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਪੁਰਾਣੀਆਂ ਗੱਲਾਂ ਸੁਨਣ ਨੂੰ ਮਿ ਮਿਲੀਆਂ। ਤੇ ਚੰਗਾ ਫੇਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।